ਹਾਂਜੀ ਕੀ ਹਾਲ ਹੈ ਜੀ।
ਠੀਕ ਹੈ ਤੁਸੀਂ ਸੁਣਾਉ।
ਵਧੀਆ ਤੁਹਾਡੀ ਆਵਾਜ਼ ਨਹੀਂ ਆ ਰਹੀ ਸਹੀ
ਵਧੀਆ- ਵਧੀਆ
ਹਾਂਜੀ ਨਹੀਂ ਆਵਾਜ਼ ਸਹੀ ਨਹੀਂ ਆ ਰਹੀ ਤੁਹਾਡੀ
ਹੈਲੋ।
ਹਾਂਜੀ -ਹਾਂਜੀ, ਹੁਣ ਠੀਕ ਹੈ।
ਹਾਂਜੀ ਹੋਰ
ਹੋਰ ਠੀਕ ਹੈ ਤੁਸੀਂ ਦੱਸੋ ਜੀ।
ਹੋਰ ਤੂੰ ਤੇ ਬੱਚੇ ਠੀਕ ਓ।
ਹਾਂਜੀ- ਹਾਂਜੀ ਬੱਚੇ ਵੀ ਠੀਕ ਆ ਹਾਂਜੀ ਉਹ ਵੀ ਠੀਕ ਆ ਜੀ। ਤੁਸੀਂ ਸੁਣਾਓ ਮੈਂ ਸੁਣਿਆ ਤੁਹਾਡੇ ਮਾਤਾ ਜੀ ਦੀ ਸਿਹਤ ਨੀ ਠੀਕ
ਹਾਂਜੀ
ਤੁਹਾਡੀ ਆਵਾਜ਼ ਫੇਰ ਹੀ ਸਹੀ ਆ ਰਹੀ ਜੀ।
ਮੈਂ ਕਿਹਾ ਹਾਂਜੀ ਬਿਮਾਰ ਨੇ ਹੈਗੇ
ਤੁਹਾਡੀ ਆਵਾਜ਼ ਸਹੀ ਨਹੀਂ ਆ ਰਹੀ ਜੀ।
ਹੁਣ ਆ ਰਹੀ ਏ।
ਹਾਂਜੀ ਪਹਿਲਾਂ ਜਿੱਦਾਂ ਸੀਗਾ ਓਦਾਂ ਰੱਖ ਲਓ ਫੋਨ
ਹਾਂਜੀ -ਹਾਂਜੀ -ਹਾਂਜੀ ਮੈਂ ਕਿਹਾ ਐਡਿਮਿਟ ਉਹ
ਨਹੀਂ ਜੀ ਆਵਾਜ਼ ਨਹੀਂ ਸਹੀ ਆ ਰਹੀ।
ਮੈਂ ਕਿਆ ਐਡਮਿਟ ਨੇ ਉਹ
ਤੁਸੀਂ ਫੋਨ ਸਪੀਕਰ ਤੇ ਤਾਂ ਨਹੀਂ ਰੱਖਿਆ ਹੋਇਆ।
ਫੇਰ ਪਤਾ ਜਾਂ ਤਾਂ ਤੁਸੀਂ ਫ਼ੋਨ ਹੀ ਸਹੀ ਤਰੀਕੇ ਨਾਲ ਹੀ ਰੱਖਿਆ ਹੋਇਆ ਜਿਹੜਾ ਆਵਾਜ਼ ਨਹੀਂ ਕਲੀਅਰ ਆ ਰਹੀ।
ਹੈਲੋ
ਹਾਂਜੀ
ਹੁਣ ਆ ਰਹੀ ਏ।
ਆਵਾਜ਼ ਆ ਰਹੀ ਹੈ ਲੇਕਿਨ ਸਹੀ ਨਹੀਂ ਜਿੱਦਾਂ ਇੱਕ ਪ੍ਰੋਪਰ ਹੋਣੀ ਚਾਹੀਦੀ ਓਦਾਂ ਨੀ ਆ ਰਹੀ। ਜਾਂ ਤਾਂ ਤੁਸੀਂ ਕੋਈ ਹੈਡਫੋਨ ਵਗੈਰਾ ਲਾਏ ਆ ਸ਼ਾਇਦ
ਨਹੀ
ਫਿਰ ਜਾਂ ਤੁਸੀਂ ਫੋਨ ਨੂੰ ਸਹੀ ਤਰੀਕੇ ਨਾਲ ਨਹੀਂ ਰੱਖਿਆ ਹੋਇਆ।
ਤੈਨੂੰ ਆਵਾਜ਼ ਆ ਤੇ ਨ ਹੈ ਨਾ
ਆਵਾਜ਼ ਆ ਰਹੀ ਲੇਕਿਨ ਜੇ ਗੱਲ ਹੀ ਨਾ ਸਮਝ ਆਊਗੀ ਫਿਰ ਗੱਲ ਕਿੱਦਾਂ ਕਰਾਂਗਾ।
ਅੱਛਾ ਮੈਂ ਕਿਹਾ ਹਾਂਜੀ ਹੋਸਪਿਟਲ ਨੇ।
ਕਿਹੜੇ ਹੋਸਪਿਟਲ ਐਡਮੈਡਮ
ਹੋਸਪਿਟਲ
ਨਹੀਂ ਜੀ ਮੈਨੂੰ ਲੱਗਦਾ ਕਿ ਸ਼ਾਇਦ ਜੇ ਤੁਹਾਡੇ ਫੋਨ 'ਚ ਖ਼ਰਾਬੀ ਹੈ ਜਾਂਦੇ ਪਤਾ ਨੀ ਆਵਾਜ਼ ਨਹੀਂ ਸਹੀ ਆ ਰਹੀ। ਜਾਂ ਫਿਰ ਤੁਸੀਂ ਫੋਨ ਨ ਠੀਕ ਰੱਖ ਰਹੇ।
ਹਾਂਜੀ ਹਾਂ ਠੀਕ ਹੈ।
ਨਹੀਂ ਜੀ ਤੁਹਾਡਾ ਫੋਨ ਨਹੀਂ ਸਹੀ ਰ ਕੋ ਰਿਆ ਆਵਾਜ਼ ਬਿਲਕੁਲ ਨਹੀਂ ਸਹੀ ਸੁਣਾਈ ਦੇ ਰਹੀ
ਹੁਣ ਠੀਕ ਹੈ। ਮੈਂ ਕਿਹਾ ਹੋਸਪਿਟਲ ਐਡਮਿਟ ਨੇ ਨਾ ਜਲੰਧਰ
ਹੁਣ ਜਿੱਦਾਂ ਏਦਾਂ ਫੋਨ ਹੈਗਾ ਜੀ ਏਦਾਂ ਹੀ ਰੱਖਿਓ ਹੁਣ ਆਵਾਜ਼ ਸਹੀ ਆ ਰਹੀ ਏ।
ਅੱਛਾ ਜੀ- ਅੱਛਾ ਜੀ ਉਹਨਾਂ ਨੂੰ ਨਾ ਕਿਡਨੀ 'ਚ ਇਨਫੈਕਸ਼ਨ ਹੋ ਗਈ ਹੈ। ਤੇ ਇਹਨਾਂ ਦਾ ਪੋਟਾਸ਼ੀਅਮ ਵੀ ਬਹੁਤ ਘੱਟ ਗਿਆ।
ਫਿਰ ਕੀ ਕਹਿੰਦੇ ਡਾਕਟਰ ਇਸ ਬਾਰੇ ਚ ਹੁਣ?
ਉਹਨਾਂ ਨੇ ਕਿਹਾ ਕਿ ਅਸੀਂ ਹੁਣ ਇਹਨਾਂ ਨੂੰ ਪੰਜ ਛੇ ਦਿਨ ਆਪਣੀ ਓਬਜ਼ਰਵੇਸ਼ਨ ਚ ਰੱਖਣਾ ਹੈ।
ਹ
ਅਸੀਂ ਮੈਡੀਸਿਨ ਨਹੀਂ ਦੇ ਸਕਦੇ ਇਹਨਾਂ ਨੂੰ ਕਿਉਂਕਿ। ਜੇ ਘਰ ਜਾ ਕੇ ਫੇਰ ਏਦਾਂ ਦੀ ਦਿੱਕਤ ਆ ਗਈ ਤੇ ਔਖਾ ਹੋ ਜਾਣਾ ਹੈ।
ਹਮ ਸਹੀ ਕਹਿ ਰਹੇ ਹੋ ਤੇ ਇਹਨੇ ਨਹੀਂ। ਠੀਕ ਹੈ ਪਤਾ ਕੀ ਗੱਲ ਆ ਕਿਡਨੀ ਵੀ ਤੁਹਾਨੂੰ ਪਤਾ ਪਾਾਰਟ ਬਹੁਤ ਜ਼ਰੂਰੀ ਆ ਆਪਣੇ ਸਰੀਰ ਦਾ ਅਗਰ ਇਹਦੇ ਵਿੱਚ ਕੋਈ ਦਿੱਕਤ ਆਉਂਦੀ ਤਾਂ ਫਿਰ ਸਾਰੀ ਬੋਡੀ ਚ ਦਿੱਕਤ ਸ਼ੁਰੂ ਹੋ ਜਾਣੀ।
ਬਿਲਕੁਲ ਜੀ ਬਿਲਕੁਲ।
ਇਹ ਵਧੀਆ ਹੋਸਪਿਟਲ ਆ ਕਿਡਨੀ ਚਲੋ ਵਧੀਆ ਫ਼ਰਕ ਪੈ ਜਊਗਾ। ਤੁਹਾਡੀ ਮਾਤਾ ਜੀ ਨੂੰ ਕਦੋਂ ਕਦੋਂ ਪ੍ਰੋਬਲਮ ਇਹ ਵਾਲੀ।
ਕਾਫੀ ਟਾਈਮ ਹੋ ਗਏ ਉਹਨਾਂ ਦਾ ਨਾ ਦਰਅਸਲ ਓਪਰੇਟ ਹੋਇਆ ਸੀ। ਲੱਤ ਦਾ ਨਾ ਚੂਲਾ ਫੈਕ ਜਿਹੜਾ ਹੋ ਗਿਆ ਸੀ ਉਹਨਾਂ ਦਾ ਦਿੱਕਤ ਆਣ ਲੱਗੀ ਸੀ ਕਿਉਂਕਿ ਉਹਨਾਂ ਨੂੰ ਪੇਨ ਕਿਲਰ ਵਗੈਰਾ ਦਿੱਤੀਆਂ ਸੀ ਡਾਕਟਰਸ
ਉਹ ਇਹ ਠੀਕ ਆ ਠੀਕ ਆ।
ਜਿਹੜੀ ਪੇਂਟ
ਅਸੀਂ ਮੈਨੂੰ ਲੱਗਦਾ ਫੋਨ ਫੇਰ ਹ ਤਾ।
ਨਹੀਂ ਮੇਰਾ ਫੋਨ ਉਦਾਂ ਹੀ ਆ ਜਿੱਦਾਂ ਪਹਿਲੇ ਸੀ।
ਹੁਣ ਫਿਰ ਠੀਕ ਆ।
ਆਹੋ ਜੀ ਹੋਰ?
ਹੋਰ ਸਭ ਵਧੀਆ ਤੁਸੀਂ ਦੱਸੋ।
ਬਸ ਠੀਕ ਹੈ।
ਹੋ ਗਿਆ ਨਾਸ਼ਤਾ ਪਾਣੀ।
ਹਾਂਜੀ ਬੱਚੇ ਆ ਗਏ ਘਰ?
ਨਹੀਂ ਜੀ ਅਜੇ ਤੱਕ ਨਹੀਂ ਛੁੱਟੀਆਂ ਹੈਗੀਆਂ ਪੰਜ ਛੇ ਤਰੀਕ
ਓਕੇ ਓਕੇ ਤੇ ਫਿਰ ਤੁਹਾਡਾ ਕੰਮ ਕਾਰ ਕਿੱਦਾਂ ਚੱਲ ਰਿਹਾ ਫਸਟ।
ਕਾਰ ਠੰਡਾ ਹੀ ਆ ਜੀ ਕੰਮ ਕਰ ਹੈ ਨਹੀਂ ਇਨੇ ਗਰਮੀ ਬਹੁਤ ਪੈ ਰਹੀ ਆ। ਕੁਛ ਗਰਮੀ ਦਾ ਜਰਾ ਕੁਛ ਸਾਡੇ ਉੱਤੇ ਰੋਡ ਬਣ ਰਿਹਾ ਰੋਡ ਬਣਨ ਕਰਕੇ। ਮਤਲਬ ਗਾਹਕ ਰੁਕ ਨਹੀਂ ਰਿਹਾ ਰੋਡ ਦਾ ਸਾਰਾ ਉਹਨਾਂ ਨੇ ਪੱਟ ਪਟਈਆ। ਕੁਛ ਡਾਏਵਰਟ ਹੋ ਕੇ ਦੂਜੇ ਪਾਸਿਓਂ ਚਲ ਜਾਂਦੇ। ਉਹਦੇ ਚ ਵੀ ਥੋੜਾ ਜਿਹਾ ਫਰਕ ਪੈ ਰਿਹਾ ਗਾਹਕ ਗੁਹਕ ਨਹੀਂ ਰਿਹਾ ਚੰਗੀ ਤਰ੍ਹਾਂ।
ਫਿਰ ਮੁਸ਼ਕਿਲ ਹੋ ਜਾਂਦੀ ਹੈ ਬਹੁਤ ਜਿਆਦਾ ਨਾ ਜੇ ਕੰਮ ਕਰ ਰਹੇ ਤਾਂ ਤੇ ਮੂਡ ਓਫ ਜਿਹਾ ਹੀ ਰਹਿੰਦਾ ਹੈ।
ਬਿਲਕੁਲ ਜੀ, ਬਿਲਕੁਲ, ਬਹੁਤ ਫਰਕ ਪੈਂਦਾ ਜੀ ਬਿਲਕੁਲ।
ਅਸੀਂ ਤੇ ਸੋਚਿਆ ਸੀ ਅਸੀਂ ਜਿੱਦ ਕਰਾਂਗੇ।
ਨਹੀਂ ਜੀ ਕੋਈ ਨਹੀਂ ਜਦੋਂ ਕੱਲ ਫਿਰ ਦੁਬਾਰਾ ਚਾਲੂ ਕਰਾਂਗੇ ਕੰਮ ਜਰੂਰ ਵਿਜਿਟ ਕਰੀਓ। ਜੋ ਕਹੋਗੇ ਪਾਓ ਵਧੀਆ।
ਠੀਕ ਹੈ ਜੀ, ਠੀਕ ਹੈ ਅੱਛਾ ਤੁਸੀਂ। ਕੰਮ ਬੰਦ ਕਰ ਦਿੱਤਾ।
ਹਾਂਜੀ ਫਿਲਹਾਲ ਹੁਣ ਫਿਰ ਇਦਾਂ ਨਾ ਜੀ ਵੀ ਨੁਕਸਾਨ ਹੋ ਰਿਹਾ ਰੋਜ਼ ਦੇ ਰੋਜ਼ ਕਿਉਂਕਿ ਗਾਹਕ ਹੀ ਨਹੀਂ ਆ ਰਿਹਾ। ਤੇ ਫਿਰ ਹੁਣ ਉਹ ਰੋਡ ਦਾ।
ਤਾਂ ਹਾਂਜੀ
ਰੋਡ ਦਾ ਕੰਮ ਖਤਮ ਹੋਊਗਾ ਫਿਰ ਦੁਬਾਰਾ ਕੰਮ ਸ਼ੁਰੂ ਕਰਨ ਦਾ ਫਾਇਦਾ ਜੀ।
ਕਿਤੇ ਸ਼ਿਫਟ ਕਰਕੇ ਦੇਖ ਲੈਣਾ ਸੀ ਕਿਤੇ ਹੋਰ।
ਨਾ ਜੀ ਦੇਖਦੇ ਆ ਕਰਦੇ ਪਲੈਨਿੰਗ ਦੇਖਦੇ ਆ ਉਹਦੇ ਬਾਰੇ ਵੀ ਵਿਚਾਰ ਬਣਦਾ ਤਾਂ ਪਿਆ ਆ। ਦੇਖਦੇ ਆ ਉਹਦੇ ਬਾਰੇ ਵੀ।
ਓਕੇ ਓਕੇ ਹੋਰ?
ਹੋਰ ਤੇ ਸਭ ਵਧੀਆ ਹੈ ਜੀ ਹੋਰ ਤੁਸੀਂ ਦੱਸੋ?
ਬਸ ਠੀਕ ਏ, ਤਾਡੀ ਪਰਜਾਈ ਚੀਜ਼ ਤੁਹਾਡੇ ਭਰਜਾਈ ਨੂੰ ਟਾਈਫਾਇਡ ਹੋ ਗਿਆ ਠੀਕ ਹਾ ਉਹਨੂੰ।
ਓਕੇ ਤੁਹਾਡੀ ਸਿਸਟਰ।
ਹਾਂਜੀ ਉਹ ਨਾ ਪਤਾ ਨੀ ਟਾਈਫਾਈਡ ਸੀਗਾ।
ਨਹੀਂ ਨਹੀਂ ਕਹਿੰਦਾ ਠੀਕ ਨੇ।
ਹਾਂਜੀ ਹਾਂਜੀ।
ਤੁਸੀਂ ਵੀ ਬੋਤ ਮਜ਼ਾਕੀ ਆ ਓ।
ਤੁਸੀ ਤੁਸੀਂ ਸਵਾਲ ਈ ਏਦਾਂ ਕੀਤਾ, ਵੀ ਤੁਆਡੀ ਪਰਜਾਈ ਨੂੰ ਟਾਈਫੇਡ ਠੀਕ ਨੇ ਮੈਂ ਕਿਹਾ ਐਜ ਠੀਕ ਹ ਤੁਹਾਡੀ ਤੇ। ਹਾ।
ਮੇਰੇ ਨਾਲ ਐਦਾ ਨਾ ਕਰਿਆ ਕਰੋ।
ਹੂੰ।
ਹਾਂ।
ਮੈਂ ਠੀਕ ਆ, ਤੁਸੀਂ ਦੱਸੋ?
ਬਸ ਠੀਕ ਐ, ਅੱਛਾ, ਵੈਸੇ ਫਾਸਟ ਫੂਡ ਤੁਸੀਂ ਵੀ ਬਣਾ ਲੈਂਦੇ ਹਾ। ਹਾਂ।
ਹਾ। ਮਾਫ਼ ਕਰਨਾ ਮੈਨੂੰ ਜਦੋਂ ਹਾਸਾ ਆਣਾ, ਸ਼ੁਰੂ ਹੋ ਜਾਂਦਾ ਫੇਰ ਰੁਕਦਾ ਨੀ ਜਲਦੀ ਕਿਤੇ।
ਮਰਾ ਵੀ ਮੈਂ ਚਮਕ ਮਲਾ ਨੀ ਥੋੜਾ।
ਹਾਂਜੀ ਅਗਰ ਤਾਨੂੰ ਲੱਗਦਾ ਹੈ। ਕਿ, ਹਾਂ ਵੀ ਮੈਂ ਏਦਾਂ ਦੀਆਂ ਗੱਲਾਂ ਕਰਦੀ ਹਾਂ ਨਾ ਕੋਲ ਕਰੂੰਗੀ ਅੱਗੇ। ਤਾਨੂੰ
ਨਹੀਂ ਜੀ ਮੈਂ ਤਾਂ ਨੀ ਏਦਾਂ ਦਾ ਕੁੱਛ ਬੋਲਿਆ। ਐਦਾ ਦਾ ਕੁਛ।
ਮੈਨੂੰ ਲੱਗਦਾ, ਤੁਹਾਨੂੰ ਬਹੁਤ ਇਤਰਾਜ ਹੋਇਆ ਇਸ ਚੀਜ਼ ਦਾ।
ਨਹੀਂ-ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਹੈ।
ਤੁਸੀਂ ਬੰਦੇ ਨੂੰ ਮਤਲਬ ਕਿ ਹੱਸ ਰਏ ਆ ਉਹਨਾਂ ਦਾ ਮਜ਼ਾਕ ਉਡਾ ਰਏ ਆ।
ਨਹੀਂ ਜੀ ਨਹੀਂ ਮੈਂ ਹੱਸ ਨੀ ਰਿਆ, ਮੈਨੂੰ ਹਾਸਾ ਆ ਜਾਂਦਾ ਜਦੋਂ ਤੁਸੀਂ ਤੁਹਾਡਾ ਸਵਾਲ ਸੀਗਾ ਨਾ। ਉਹਦੇ ਰਿਲੇਟਡ ਤੇ ਹਾਸਾ ਆ ਗਿਆ, ਤਾਂ ਥੋੜਾ ਹੱਸਿਆ
ਚਲੋ ਵਧੀਆ ਵੈਸੇ, ਕਿਸੇ ਦੇ ਮੂੰਹ ਤੇ ਏਦਾਂ ਕਿਸੇ ਦਾ ਮਜ਼ਾਕ ਬਣਾਣਾ ਅੱਛੀ ਗੱਲ ਨੀ ਹੁੰਦੀ।
ਮੈਂ ਜੀ ਮੈਂ ਮਜ਼ਾਕ ਥੋੜ੍ਹੀ ਬਣਾਏਆ ਜੀ ਗੱਲਾਂ ਕਰਦੇ-ਕਰਦੇ ਮੈਨੂੰ ਹਾਸਾ ਆਈ ਜਾਂਦਾ। ਮੈਂ' ਮੈਂ ਥੋੜਾ ਹੈ ਹੀ ਹੱਸਮੁੱਖ ਬੰਦਾ ਜੀ ਮੈਂ ਤਾਂ ਬਹੁਤ ਅਹ ਖੁਸ਼ ਦਿਲ ਬੰਦਾ ਜੀ ਖੁਸ਼ ਰਹਿਣਾ ਚਾਂਦਾ ਜੀ।
ਨੂੰ ਪੁੱਛਣਾ ਪੈਣਾ ਕਿ ਤੁਸੀਂ ਹਸ ਮੁਖ ਆਂਗੇ ਤੁਸੀਂ ਮਜ਼ਾਕ ਉਡਾਉਣ ਵਾਲੇ ਆ?
ਲੈ ਜੀ ਅੱਜ ਤੱਕ ਕਿਸੇ ਦੀ ਬਾਈਫ ਨੇ ਕਿਹਾ ਵੀ ਕਿਉਂ ਜੀ ਮੇਰਾ ਘਰ ਵਾਲਾ ਸਈ ਆ। ਸਾਰੀਆਂ ਦੀਆਂ ਘਰਵੀਆਂ ਏਦਾਂ ਈ ਕਹਿੰਦੀਆਂ, ਉਹਨਾਂ ਚ ਮੈਂ ਵੀ ਇੱਕੋ ਈ ਆ।
ਤੇ ਮੈਂ ਨੀ ਕਦੇ ਕਹਿੰਦੀ।
ਨਈ ਜੀ ਕਹਿੰਦੀਆਂ ਜਨਾਨੀਆਂ ਨਈ, ਕਹਿੰਦੇ ਤੁਸੀਂ ਤੁਹਾਡਾ ਘਰ ਵਾਲਾ ਨਹੀਂ ਹੱਸ ਮੁਖ ਕਿ ਸਡਿਆਲ ਜਾ ਬੰਦਾ ਤੁਹਾਡਾ,
ਨਈ, ਮੇਰਾ ਬੰਦਾ ਏਦਾਂ ਕਿਸੇ ਦਾ ਮਜ਼ਾਕ ਨੀ ਉਡਾਂਦਾ।
ਨਹੀਂ ਜ ਮੈਂ ਮਜਾਕ ਤਾਂ ਮੈਂ ਵੀ ਨੀ ਉਡਾਇਆ। ਮੈਂ ਤੇ ਨੋਰਮਲ ਗੱਲ ਕੀਤੀ ਏ, ਨੋਰਮਲ ਗੱਲ ਦੇ ਵਿੱਚ ਤੁਆਨੂੰ ਦੱਸ
ਬਹੁਤ ਚੰਗੇ ਨੇ ਵਿਚਾਰਿਆਂ ਨੂੰ ਜੇ ਮੈਂ ਕੁਛ ਕਹਿ ਵੀ ਦੇਵਾ ਨਾ।
ਅੱਗੇ ਬੋਲਦੇ ਨੇ।
ਨਹੀਂ ਬੋਲਦੇ ਆ ਜਦੋਂ ਉਹਨਾਂ ਨੂੰ ਗੁੱਸਾ ਹੋਵੇ ਤੇ ਬੋਲਦੇ ਆ। ਪਰ ਤੁਹਾਡੇ ਵਾਂਗੂ ਕਿਸ ਦੀ ਮੌਤ ਦੀ ਇਨਸਲਟ ਨਹੀਂ ਕਰਦੇ।
ਕੀ ਬੇ ਮੈਂ ਇਨਸਲਟ ਥੋੜ੍ਹੀ ਕੀਤੀ ਹੈ ਮੈਂ ਤਾਂ ਜਸਟ ਇੱਕ ਨੋਰਮਲ ਗੱਲ ਕਰਦੇ ਕਰਦੇ ਤੁਹਾਨੂੰ ਦੱਸਿਆ।
ਹੋਇਆ ਨਾ ਇਸ ਚੀਜ਼ ਦਾ। ਕਿ ਤੁਸੀਂ ਇਨਸਲਟ ਕੀਤੀ ਅੱਛੀ ਗੱਲ ਨਹੀਂ ਹੈ ਨਾ।
ਉਹ ਨਹੀਂ ਜੀ ਮੈਂ ਇਨਸਲਟ ਥੋੜ੍ਹੀ ਕੀਤੀ ਹੈ, ਤੁਸੀਂ ਮੈਨੂੰ ਕਿਹਾ। ਵੀ ਤੁਹਾਡੀ ਭਰਜਾਈ ਨੂੰ ਟਾਈਫੈਡ ਸੀ, ਉਹ ਠੀਕ ਆ ਮੈਂ ਕਿਹਾ ਹਾਂਜੀ ਉਹ ਠੀਕ ਆ। ਤੁਸੀਂ ਕਿਹਾ ਜੀ ਤੁਹਾਡੀ ਭੈਣ ਤੁਸੀਂ ਮੈਨੂੰ ਇਹ ਨਹੀਂ ਕਿਹਾ ਜੀ ਤੁਹਾਡੀ ਭੈਣ ਠੀਕ। ਹਾਂਜੀ ਤੁਸੀਂ ਮੈਨੂੰ ਸਿੱਧਾ ਕਿਹਾ ਜੀ, ਤੁਹਾਡੀ ਭੈਣ ਤੇ ਮੈਂ ਕਿਹਾ ਜੀ ਭੈਣ ਨੂੰ ਟਾਈਫਾਈਡ ਹੈ।
ਇੰਨੀ ਤੇ ਕੋਮਨ ਸੈਂਸ ਸਾਰਿਆਂ ਨੂੰ ਹੁੰਦੀ ਆ ਕਿ ਜੇ ਮੈਂ ਭੈਣ ਗਿਆ ਜਾ ਓਵੀਅਸ ਐ ਕਿ ਉਸਦਾ ਹਾਲ ਚਾਲ ਪੁੱਛਣ ਲਈ
ਆਹ-ਆਹ ਤਾਂ ਜੀ ਮੈਂ ਉਹੀ ਕਿਹਾ ਮੈਂ ਕਿਹਾ ਜੀ ਭੈਣ ਨੂੰ ਟਾਈਫਾਈਡ ਹੈਨੀ। ਉਹ ਠੀਕ ਆ। ਹੂੰ ਹਾਂਜੀ। ਹਾਂਜੀ-ਹਾਂਜੀ।
ਪਰ ਮੈਨੂੰ ਨਹੀਂ ਲੱਗਦਾ ਅੱਗੇ ਤੋਂ ਮੈਂ ਤੁਹਾਨੂੰ ਕਦੇ ਕਾਲ ਕਰਾਂਗੀ।
ਚਲੋ ਉਹ ਤਾਂ ਤੁਹਾਡੀ ਮਰਜ਼ੀ ਹੈ ਜੀ ਉਹਦੇ ਵਿੱਚ ਮੈਂ ਕੀ ਕਹਿ ਸਕਦਾ।
ਜੀ ਮੈਂ ਕਿਹਾ ਵਧੀਆ ਤਰੀਕੇ ਨਾਲ ਤੁਹਾਡੇ ਨਾਲ ਗੱਲ ਕਰ ਰਹੀ ਸੀ ਤੁਸੀਂ ਕੀ
ਮੈਂ ਮਾਹੌਲ ਥੋੜਾ ਹਾਸੇ ਵਾਲਾ ਬਣਾਤਾ ਬਸ ਇਹ ਫਿਰ
ਤੁਸੀਂ ਮਾਹੌਲ ਮਜ਼ਾਕ ਵਾਲਾ ਬਣਾਇਆ ਐ।
ਨਹੀਂ ਜੀ ਨਹੀਂ ਹਾਸੇ ਵਾਲਾ ਬਣਾਇਆ ਇਹਨੂੰ ਕਹਿੰਦੇ ਹਾਸੇ ਵਾਲਾ ਮਾਹੌਲ।
ਨਹੀਂ-ਨਹੀਂ ਤੁਹਾਡੀ ਭਾਈ ਜ਼ਰੂਰ ਕਰੂੰਗੀ ਮੈਂ।
ਬਿਲਕੁਲ ਜੀ ਬਿਲਕੁਲ ਜ਼ਰੂਰ ਕਰੋ ਜੀ ਕਰ ਉਹਨੂੰ ਵੀ ਪਤਾ ਜੀ ਮੈਂ ਥੋੜਾ ਹੱਥ ਮੁੱਖ ਬੰਦਾ ਹੈ।
ਹਾਂਜੀ ਹੈਲੋ।
ਚਲੋ ਠੀਕ ਹੈ ਜੀ ਫਿਰ ਧਿਆਨ ਰੱਖੋ ਜੀ।
ਚੰਗਾ। ਓਕੇ।